ਉਹ ਹਾਂਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹੋਰ ਕੀ ਹਾਲ ਚਾਲ
ਹਾਂਜੀ ਹਾਲ ਚਾਲ ਵਧੀਆ ਤੁਸੀਂ ਸੁਣਾਓ ਤੁਹਾਡਾ
ਮੈਂ ਵੀ ਬਹੁਤ ਵਧੀਆ
ਹਾਂਜੀ
ਹਾਂਜੀ ਹੋਰ ਮੈਂ ਸੁਣਲਿਆ ਤੁਸੀਂ ਆ ਬਸ ਕੁਛ ਨੀ ਤੁ ਤੁਹਾਡੀ ਯਾਦ ਆ ਗਈ ਬੈਠੇ ਬੈਠੇ
ਤੁਸੀਂ ਯਾਦ ਆ ਗਈ ਫੋਨ ਤੇ ਕਦੀ ਕਰਦੇ ਨੀ ਓ
ਉਹੀ ਤੇ ਉ ਓਹੀ ਤੇ ਕੀਤਾ ਤੁਹਾਨੂੰ ਫੋਨ ਯਾਦ ਆਈਏ ਤੇ ਫੋਨ ਕੀਤਾ ਤੁਹਾਨੂੰ ਹਾਂਜੀ
ਨੇ
ਬਸ ਠੀਕ ਨੇ ਠੀਕ ਨੇ ਹਾਂਜੀ ਹ ਮੰਮੀ ਵੀ ਠੀਕ ਦੋ ਦਿਓਰ ਵੀ ਦਿਓਰ ਵੀ ਠੀਕ ਦਰਾਨੀ ਵੀ ਠੀਕ ਦਰਾਨੀ ਐ ਬਸ ਉਹ ਸੋਰੀ ਸੀ ਤੇ ਹੁਣ ਉੱਠੀ ਏ ਤੇ ਚਾਹ ਚੂ
ਗੁਰਦੁਆਰੇ ਵਗੈਰਾ ਜਾਂਦੇ ਹੋਵੋ ਗੇ ਪਾਠ
ਹਾਂਜੀ ਕਦੀ ਕਦੀ ਚਲੇ ਜਾਂਦੇ ਆਂ ਕਦੀ ਕਦੀ ਜਦੋਂ ਸਹੀ ਦ ਲੱਗੇ ਬੱਚਿਆਂ ਦਾ
ਹਾਂ ਇਹ ਤੇ ਹੈ ਛੋਟੇ ਬੱਚਿਆਂ ਨਾਲ ਬੜੀ ਦਿੱਕਤਾਂ ਹੋ ਜਾਂਦੀਆਂ ਹੋਰ ਸੁਣਾਓ ਤੁਸੀਂ ਕਿਸ ਤਰ੍ਹਾਂ ਯਾਦ ਕੀਤਾ ਕੋਈ ਕੰਮ ਈ ਹੋਏਗਾ ਉਵੇਂ ਤਾਂ ਫੋਨ ਕਰੋਂਗੇ ਨੀ ਸਾਨੂੰ ਹਾਂਜੀ
ਬਿਲਕੁਲ
ਹਾਂਜੀ
ਉਹ ਮੈਂ ਪੁੱਛਣਾ ਸੀ ਕਿ ਕਰੋਸ਼ੀਏ ਦਾ ਕੰਮ ਕਰ ਲੈਂਦੇ ਓ ਤੁਸੀਂ
ਹਾਂਜੀ ਮੈਂ ਕਰੋਸ਼ੀਏ ਦਾ ਕਰਨੀ ਆ, ਸਿਲਾਈਆਂ ਦਾ ਕਰਨੀ ਆ, ਸਟੀਚੀੰਗ ਵਗੈਰਾ ਦਾ ਵੀ ਕਰਨੀ ਆ, ਹਾਂਜੀ- ਹਾਂਜੀ
ਸਵੈਟਰ, ਕਰੋਸ਼ੀਆ ਚਲਾ ਲੈਂਦੇ ਹੋ
ਹਾਂਜੀ -ਹਾਂਜੀ ਮੈਂ ਤਾਂ ਸਮਾਨ ਬਣਾ ਕੇ ਸੇਲ ਵੀ ਕਰਦੀ ਆ,
ਅੱਛਾ ਜੀ ਕੀ -ਕੀ ਬਣਾ ਲੈਂਦੇ ਹੋ ਕਰੋਸ਼ੀਏ ਵਿੱਚ ਤੁਸੀਂ
ਜੋ ਤੁਸੀਂ ਆਈਟਮ ਬਣਵਾਣਾ ਚਾਹੋ ਸਵੈਟਰ ਬਣਾਨੇ ਆ, ਉਹਨਾਂ ਦੇ ਅਹ ਬੱ ਬੱਚਿਆਂ ਦੀ ਫਰੋਕਾਂ ਹੋ ਗਈਆਂ, ਪੋਂਚੂ ਹੋ ਗਏ, ਕੈਪ ਵਗੈਰਾ ਬਣਾਈ ਦੀਆਂ ਨੇ, ਔਰ ਜੈਕਟ ਵਗੈਰਾ ਬਣਾਨੇ ਆ, ਧਾਗੇ ਦੇ ਅੱਜ- ਕੱਲ ਬੜਾ ਉ ਕਰਰੇਜ਼ ਚਲੇਆ ਏ ਕੋਈ ਕੀਰਿੰਗ ਬਨਾ ਰਿਹਾ, ਕੋਈ ਥਾਲ ਪੋਸ਼ ਬਣ ਰਿਹਾ- ਆ ਮੋਬਾਈਲ ਦੇ ਪਰਸ ਬਣ ਰਹੇ ਨੇ ਹਾਂਜੀ
ਬਣਾ ਦੋਗੇ ਅ ਵਾਈਟ ਕਲਰ ਦਾ-
ਜ਼ਰੂਰ -ਜ਼ਰੂਰ ਬਣਾਦਾਗੇ ਹਾਂਜੀ -ਹਾਂਜੀ।
ਹਾਂਜੀ ਮੈਨੂੰ -ਮੈਨੂੰ ਬਹੁਤ ਅ ਕਰੋਸ਼ੀਆ ਦਾ ਮੈਨੂੰ ਬੜਾ ਸ਼ੌਂਕ ਏ, ਕਰੋਸ਼ੀਏ ਦਾ- ਮੈਨੂੰ ਚਾਹੀਦਾ ਏ, ਹਾਂਜੀ ਬਿਲਕੁਲ ਸਿੱਖਾਂਗੀ ਜਦੋਂ ਕਦੇ ਫੁਰਸਤ ਮਿਲੇ ਤਾਂ ਹ ਹ ਹ ਹ ਹ
ਬੜਾ ਆਸਾਨ ਆ, ਯੂਟਿਊਬ ਖੋਲ - ਲੋ ਉਹਦੇ ਚ ਵੀ ਸਿਖਾਂਦੇ ਨੇ ਸਾਰੇ ਕੰਮ ਕਰਨੇ, ਅੱਜ -ਕੱਲ ਤੇ ਆਸਾਨ ਹੋ ਗਏ ਨੇ ਸਾਰੇ ਕੰਮ ਜੋ ਮਰਜੀੀ ਸਿੱਖੋ ਜੀ,
ਨੈਟ ਵਿੱਚ ਤੇ ਸਭ ਆਂਦਾ ਏ - ਸਭ -ਸਭ ਕੁਛ ਸਿਖਾਂਦੇ ਨੇ ਨੈਟ ਵਿੱਚ ਜੋ ਜੋ -ਜੋ ਤੁਹਾਡੇ ਮਨ ਵਿੱਚ ਆਏਗਾ ਉਹ ਆ ਜਾਏਗਾ ਨੈੱਟ ਵਿੱਚ, -
ਹਾਂ- ਹਾਂ
ਹਾਂਜੀ ਬਸ ਤੁਸੀਂ ਮੈਨੂੰ ਇੱਕ ਪਰਸ ਬਣਾ ਕੇ ਦੋ, ਔਰ ਔਰ ਇੱਕ-ਇੱਕ ਉਹ ਵੀ ਜੋ ਜਿਹਦੇ ਚ ਫੋਨ ਕਵਰ ਵਾਲਾ ਹੁੰਦਾ ਏ ਨਾ ਉਹ ਫੋਨ ਰੱਖਣ ਵਾਲਾ ਸਾਈਡ -ਸਾਈਡ ਬੈਗ ਜਿਹੜਾ ਹੁੰਦਾ ਛੋਟਾ ਸਾ ਉਹ -ਉਹ ਵੀ ਬਣਾ ਕੇ ਦੋ ਨਾਲੇ
ਹਾਂਜੀ ਠੀਕ ਏ, ਖਰਚਾ ਆ ਜਾਏਗਾ, ਖਰਚੇ ਤੋਂ- ਤੇ ਨਹੀਂ ਘਬਰਾਓਗੇ ਤੁਸੀਂ ਹਾਂਜੀ -ਹਾਂਜੀ -
ਨਹੀਂ-ਨਹੀ ਤੁਸੀਂ ਚਿੰਤਾ ਨਾ ਕਰੋ -
ਤੁਸੀਂ ਧਾਗਾ, ਸਮਾਨ ਆਪਣਾ ਲਿਆ ਕੇ ਦਿਓਗੇ ਜਾਂ ਸਮਾਨ ਮੈਨੂੰ ਆਪ
ਨਹੀਂ ਤੁਸੀਂ ਆਪਣਾ ਹੀ ਆਪਣਾ ਹੀ ਲੈ ਆਣਾ ਆਪਣਾ ਸਮਾਨ ਮੈਂ ਤੁਹਾਨੂੰ ਜੋ ਖ਼ਰਚਾ ਆਏਗਾ, ਉਹ ਮੈਂ ਤੁਹਾਨੂੰ ਦੇਦਾਗੀ -
ਫੇਰ ਤੁਸੀਂ ਸਮਾਨ ਲੈਣ ਆਓਗੇ ਬਣਾਉਣ ਦੇ ਬਾਅਦ ਕਿ ਓਨਲਾਈਨ ਮੰਗਾਓਗੇ, ਅਸੀਂ ਤੁਹਾਨੂੰ ਕੋਰੀਅਰ ਕਰੀਏ ਉਵੇਂ ਘ ਆਓਗੇ ਮਿਲਣ
ਨਹੀਂ ਅ ਮੈਂ ਖੁਦ ਆਵਾਂਗੀ ਲੈਣ ਵਾਸਤੇ
ਹਾਂਜੀ -ਹਾਂਜੀ -ਹਾਂਜੀ ਚਲੋ ਤੁਸੀਂ ਫੇਰ ਮੈਨੂੰ ਕਲਰ ਦੱਸ ਦੇਣਾ ਕਿਹੜੇ ਰੰਗ ਦਾ ਪਰਸ ਬਣਾਉਣਾ ਏ, ਕਿਹੜੇ ਰੰਗ ਦਾ ਉਹ ਪਾਉਣਾ ਏ, ਮੈਂ ਤੁਹਾਨੂੰ ਸਾਰੇ ਕਲਰ
ਠੀਕ ਐ ਇੱਕ ਪਰਸ ਇੱਕ ਜੋ ਹੈਂਡ ਬੈਗ ਹੁੰਦਾ ਹੈ ਨਾ, ਅ ਮਤਲਬ ਵ- ਵੱਡਾ ਬੈਗ ਜੇੜਾ ਹੁੰਦਾ ਛੋਟ ਮੀਡੀਅਮ ਸਾਇਜ ਹਾਂਜੀ ਮੀਡੀਅਮ ਸਾਈਜ਼ ਦਾ ਬੈਗ ਮੈਨੂੰ ਵਾਈਟ ਕਲਰ ਦਾ ਚਾਹੀਦਾ ਪੂਰਾ ਵਾਈਟ ਕਲਰ ਔਰ, ਅ -ਔਰ ਜੋ ਕਵਰ ਜਿਹੜਾ ਫੋਨ ਵਾਲਾ ਕਵਰ ਏ ਉਹਦਾ ਉਹਦਾ ਬਲੂ ਕਲਰ ਦਾ ਬਣਾ ਦੇਣਾ ਯਾ ਮਤਲਬ ਲਾਈਟ ਜੋ ਨਏ ਨਏ ਕਲਰ ਆਦੇ ਨੇ ਵਾਈਨ ਕਲਰ ਹੋ ਗਿਆ
ਹਾਂਜੀ ਹਾਂਜੀ ਬੈਗ ਤੇ ਉਨ ਦੇ ਬਣਦੇ ਪਏ ਨੇ ਬੈਂਗ ਤੇ ਅੱਛੇ ਬਣਦੇ ਵੂਲਣ ਚੁ ਬਉਂਦੇ ਪਹ ਨੇ ਮਤਲਬ ਬੈਗਾਂ ਦੀ ਉਨ ਵਖਰੀ ਆਉਂਦੀ ਹੈ ਔਰ, ਮੋਬਾਈਲ ਕਵਰ ਹੋ ਗਿਆ ਉਹ ਧਾਗੇ ਦਾ ਬਣਦਾ ਕੀ ਰਿੰਗ ਵਗੈਰਾ। ਯਾ 'ਚੋਂ ਧਾਗੇ ਦੇ ਬਣਦੇ ਨੇ, ਹੇਅਰਬੈਂਡ ਵਗੈਰਾ ਵੀ ਬਣਦੇ ਨੇ। ਸਭ ਸਮਾਨ ਰੇਡੀ ਹੁੰਦਾ ਹਾਂਜੀ ਹਾਂਜੀ ਹਾਂ ਹਾਂ
ਬਣਾਉਂਦੇ ਓ ਜੋ ਗੁੱਤਾਂ ਦੇ ਪਿੱਛੇ ਸਟਾਈਲ ਚੱਲਿਆ ਸੀ। ਗੁੱਤ ਕਰਕੇ, ਹਾਂਜੀ ਪਰਾਂਦੀਆਂ ਦਾ ਉਹ ਵੀ ਬਣਾ ਲੈਂਦੇ ਹੋ।
ਹਾਂਜੀ ਹਾਂਜੀ, ਉਹ ਔਡਰ ਆਉਂਦਾ ਨਾ, ਤਾਂ ਔਡਰ ਤੇ ਹੀ ਕੰਮ ਕਰਕੇ ਦਿੰਨੇ ਹਾਂ।
ਅੱਛਾ ਜੀ ਅੱਛਾ ਜੀ ਬਹੁਤ ਵਧੀਆ ਬਹੁਤ ਵਧੀਆ।
ਵਿਹਲੇ ਨੀ ਬਹੀਦਾ, ਕੀ ਕਰੀਏ ਸੂਟ ਹਾਂਜੀ ਅਹ ਕਰੋਸ਼ ਕਿਆ ਕਰਨਾ ਹੁੰਦਾ ਸੂਟ ਸੈਟ ਔਰ ਤੇ ਸਿਲਾਈ ਹੋ ਕੇ ਬਾਂਮਾ ਤੇ ਗਲੇ ਤੇ ਸਾਈਡ ਤੇ ਜੋ ਕਰਾਣਾ ਚਾਹੇ ਤੇ ਕਰ ਦਿੰਨੇ ਹਾਂ ਅਸੀਂ।
ਜਿਸ ਤਰ੍ਹਾਂ ਅਸੀਂ ਬਾਵਾਂ ਬਣਾਈਦੀਆਂ ਨੇ, ਅਹ ਕਰੋਸ਼ੀਏ ਤੇ ਬਾਹਾਂ ਦੇ ਅੱਗੇ ਕਰੋਸੀਆ ਚਲੇਗਾ ਜਾਂ ਬਾਹਵਾਂ ਦੇ ਉੱਪਰ ਚਲੇਗਾ।
ਅੱਗੇ ਅੱਗੇ ਫਰੰਟ ਤੇ ਚੱਲਦਾ। ਬਾਵਾਂ ਦੇ ਉੱਤੇ ਨੀ ਚੱਲੇਗਾ, ਅੱਗੇ ਚੱਲੇਗਾ ਹਾਂ ਗਲਾ ਤਿਆਰ ਹੋ ਜਾਂਦਾ ਉਦੇ ਬਾਅਦ ਉੱਤੇ ਕਿੰਗਰੀ ਦਾ ਡਿਜ਼ਾਇਨ ਬਣਦਾ।
ਅੱਛਾ
ਹਮ
ਠੀਕ ਹੈ ਜੀ ਹੋਰ ਔਰ ਮੈਨੂੰ ਮਤਲਬ ਅਗਰ ਪਲਾਜ਼ੋ ਵਗੈਰਾ ਤੇ ਬਣਾਉਣਾ ਹੋਏ ਤਾਂ ਉਹਦੇ 'ਤੇ ਕਿਸ ਤਰ੍ਹਾਂ ਕਰੋਗੇ। ਉਹਦੇ ਤੇ ਵੀ ਅ ਜਿਸ ਤਰ੍ਹਾਂ ਬਾਹਵਾਂ ਹਾਂਜੀ ਜਿਸ ਤਰ੍ਹਾਂ ਬਾਵਾਂ ਦਾ ਹੋਏਗਾ ਨਾ ਡਿਜ਼ਾਇਨ ਓ ਵੈਸੇ ਹੀ ਪਲਾਜ਼ੋ ਦਾ ਹੀ ਚੱਲ ਜਾਏਗਾ ਹੈ ਨਾ। ਹਾਂਜੀ
ਹਾਂਜੀ
ਹੋਰ ਥੋੜਾ ਬੋਡਰ ਵਗੈਰਾ ਬਣਾ ਦੇਣਾ, ਉਹ ਵੀ ਸਹੀ ਲਗੇਗਾ
ਤੁਹਾਡੀ ਦਰਾਨੀ ਵੀ ਸਿਲਾਈ ਵਿਲਾਈ ਕਰ ਲੈਂਦੀ। ਕੱਪੜੇ ਕੁਪੜੇ ਸੀ ਲੈਂਦੀ ਹੈ ਸੋਹਣੇ ਸੋਹਣੇ ਕੱਪੜੇ ਸੀਂਦੀ, ਪਰ ਪਤਾ ਲੱਗਿਆ ਪੇਂਟਿੰਗ ਵੀ ਕਰਦੀ ਹੈ ਹਾਂਜੀ ਹਾਂਜੀ ਤੁਸੀਂ ਵੀ ਨਾਲ ਕਰ ਲਓ। ਸਿੱਖੋ ਬੈਠ ਕੇ ਨਾਲ ਨਾਲ ਪੇਂਟ ਤਾਂ ਸ਼ਾਇਦ ਤੁਸੀਂ ਵੀ ਕਰ ਲੈਂਦੇ ਹੋ
ਕੀ ਇਸ ਤਰ੍ਹਾਂ ਇਸ ਤਰ੍ਹਾਂ ਗਲਾ ਬਣਾ ਦੇ।
ਆਹ ਹਾਂ
ਬਾਜੂ ਇਸ ਤਰ੍ਹਾਂ ਬਣਾ ਦੇ
ਹਾਂਜੀ ਹਾਂ ਤੁਸੀਂ ਮਿਲ ਕੇ ਕੰਮ ਕਿਉਂ ਨਹੀਂ ਖੋਲ ਲੈਂਦੇ, ਅੱਜ ਕੱਲ ਤਾਂ ਬੜਾ ਫੈਸ਼ਨ ਹੈ ਕੰਮ ਦਾ ਤੁਹਾਡੇ ਬੱਚੇ ਸੁਣਿਐ ਛੋਟੇ ਛੋਟੇ ਨੇ ਨਾ ਹਾਂ ਹਾਂ ਥੋੜਾ ਥੋੜਾ ਖੋਲ ਲਵੋ ਧੀਰੇ ਧੀਰੇ ਖੋਲੋਗੇ ਤੇ ਵਧੀਆ ਹੋ ਜਾਗਾ ਹੌਲੀ ਹੌਲੀ ਹੀ ਕੰਮ ਚੱਲਦਾ ਹੋਰ ਕੀ
ਹਾਏ
ਹਾਂ ਹਾਂ।
ਨਿਗਮ
ਹਾਂ।
ਹੌਲੀ-ਹੌਲੀ ਚੱਲੇਗਾ ਇਹ, ਅਸੀਂ ਜਾਵਾਂਗੇ। ਕਿ ਇੱਕਦਮ ਸ਼ੁਰੂ ਹੋ ਜਾਏ, ਉਹ ਤੇ ਹੋਏਗਾ ਨੀ।
ਹਾਂਜੀ-ਹਾਂਜੀ, ਸਟੀਚਿੰਗ ਦਾ ਕਰੋ, ਨੀ ਔਰ ਪੇਂਟ ਪਿੰਡ ਦਾ ਪਿੰਡ ਦਾ ਇੱਥੇ ਨੀ ਹੋਏਗਾ, ਤੁਹਾਡਾ ਬਾਹਰ ਚੱਲੇਗਾ ਪਿੰਡ ਦਾ ਕੰਮ। ਕਾਫੀ ਲੋਕੀ ਰੀਜਨੇਬਲ ਰੇਟ ਰੱਖੋਗੇ, ਰੀਜਨੇਬਲ ਹੀ ਹਾਂਜੀ ਜੇ ਰੀਜ਼ਨੇਬਲ ਰੇਟ ਰੱਖੋਗੇ ਨਾ, ਤਾਂ ਰੀਜ਼ਨੇਬਲ ਹੀ
ਹਾਂਜੀ ਬਿਲਕੁਲ ਬਿਲਕੁਲ ਜ਼ਿਆਦਾ ਜ਼ਿਆਦਾ ਹਾਈ ਰੇਟ ਨੀ ਰੱਖ ਫਿਰ ਕੋਈ ਲਏਗਾ ਨੀ ਕੋਈ ਫਾਇਦਾ ਨਹੀਂ ਅਗਰ ਹਾਂ ਸ਼ੁਰੂ ਤੋਂ ਹੀ ਅਸੀਂ ਹਾਈ ਰੇਟ ਕਰ ਦਾਂਗੇ ਤੇ ਕੋਈ ਲਏਗਾ ਨੀ
ਹਾਂ।
ਹੋਰ ਹਾਂਜੀ ਹਾਂਜੀ ਹੋਰ ਰੋਟੀ ਰੋਟੀ ਰੋਟੀ ਤਿਆਰ ਹੋਣ ਲੱਗੀ ਸ਼ਾਮ ਦੇ ਲਈ
ਹੋਰ ਤਿਆਰ ਹੋ ਰਹੀ ਹੈ ਬਸ ਸ਼ਾਮ ਦੀ ਰੋਟੀ ਸਵੇਰੇ
ਮਿਲ ਕੇ ਹੀ ਬਣਾਉਂਦੇ ਹੋ ਗਏ ਸਾਰੇ ਜਣੇ ਰੋ ਰਟੀ ਪਾਣੀ ਹਾਂ ਹਾਂਜੀ ਜਲਦੀ ਮੁੱਕਦਾ ਹਾਂ ਤੁਹਾਡੀ ਤਾਂ ਸੁਣਿਆ ਮੰਮੀ ਵੀ ਬੜਾ ਕੰਮ ਕਰ ਦਿੰਦੇ ਨੇ ਹਾਂ ਤੁਹਾਡੀ ਮੰਮੀ ਬੜਾ ਕੰਮ ਕਰਦੇ ਨੇ ਹਾਂਜੀ ਇਹ ਹਾਂ ਹਾਂ ਹੋਰ ਬੱਚੇ
ਹੂੰ ਬੱਚੇ ਬੱਚੇ ਜਰਾ ਜਿਹਾ ਫੋਨ ਕਰੋ ਇੱਥੇ ਓਥੇ ਹੋ ਜਾਂਦੇ ਨੇ
ਅੱਛਾ ਅੱਛਾ ਕਿਉਂ ਡਾਕਟਰ ਨੂੰ ਵਿਖਾ ਨਾ ਮੁੰਡੇ ਨੂੰ ਮਿੱਟੀ ਕਿਉਂ ਖਾਂਦਾ ਪਿਆ ਹੈ ਕੈਲਸ਼ੀਅਮ ਦੀ ਕਮੀ ਹੋ ਗਈ ਕਿਸ ਚੀਜ਼ ਦੀ ਉਹਨੂੰ ਕਮੀ
ਕੈਲਸ਼ੀਅਮ ਦੀ ਕਮੀ ਉਹਨੂੰ ਹੈ।
ਆਉਣ ਲੱਗ ਗਿਆ ਕਿਸੇ ਚੀਜ਼ ਦੀ ਕਮੀ ਹੈ।
ਇਹਨੇ ਇਹਨੇ ਕੁਛ ਖਾਣਾ ਨੀ ਹੈ ਜੋ ਕੈਲਸ਼ੀਅਮ ਇਹਨੂੰ ਰੋ ਰੋਟੀ ਵਿੱਚ ਮਿਲੇਗਾ ਉਹ ਦਵਾਈਆਂ ਚ ਕੀ ਮਿਲੇਗਾ ਨਾ ਇਹਨੇ ਦਹੀਂ ਖਣੀ ਨਾ ਇਹਨੇ ਅ ਕੁਛ ਵੀ ਦੋ ਇਹਨੇ ਕੁਛ ਖਾਣਾ ਨਹੀਂ ਹੈ ਦਹੀਂ ਨਾਲ ਕੈਲਸ਼ੀਅਮ ਬਹੁਤ ਇਹਨੂੰ ਇਹਨੂੰ ਸ਼ੁਰੂ ਤੋਂ ਹੀ ਇਸ ਤਰ੍ਹਾਂ ਹੀ ਮਿੱਟੀਆਂ ਖਾਂਦਾ ਸੀ ਬੜੀਆਂ
ਤਾਂ ਹੀ ਨੀ ਕੀੜੇ ਤੇ ਨਹੀਂ ਇਹਦੇ ਅੰਦਰ ਦਵਾਈ ਖਾਓ ਕੀੜੇ ਦੀ ਹਾਂ ਕੀੜੇ ਦੀ ਦਵਾ ਹਾਂਜੀ ਹਾਂਜੀ ਕੀੜੇ ਹੋਣਗੇ ਤੁਸੀਂ ਡਾਕਟਰ ਨੂੰ ਵਿਖਾ ਓਏ ਡਾਕਟਰਾਂ ਨੂੰ ਵਿਖਾਓ ਇਹਨੂੰ
ਹਾਂਜੀ ਬਿਲਕੁਲ ਦਿਖਾਵਾਂਗੇ ਅੱਜ ਹੀ ਦਿਖਾਣਾ ਹੀ ਹੈ। ਤੋਂ ਤੇ ਲੈ ਕੇ ਜਾਣਾ ਆ
ਹਾਂਜੀ ਹਾਂਜੀ ਹਾਂ ਸਹੀ ਗੱਲ ਹੈ ਹੁਣੇ ਤੋਂ ਪੜ ਲਓ ਕਈ ਵੁਟੇ ਜ਼ਿਆਦਾ ਜਿਆਦਾ ਮੋਟੇ ਖਾਣ ਨਾ ਵੇਟ ਤਾਂ ਕੋਈ ਪਤਾ ਨੀ ਜੀ ਬੱਚਿਆਂ ਦਾ ਹਾਂ।
ਇਹਨੂੰ ਮੋੜਿਆ ਕਿ ਨਾ ਜਾ ਬਾਹਰ ਨਾ ਜਾ ਮਿੱਟੀ ਖਾਣ ਨਾ ਜਾ ਜਿੰਨੀ ਵਾਰੀ ਇਨੂੰ ਮੋੜੇਆ, ਉਨੀ ਵਾਰੀ ਗੇਆ ਏ। ਪੰਜ, ਛੇ ਵਾਰੀ ਇਨੇ ਲਗਾਤਾਰ- ਲਗਾਤਾਰ ਚਲੀ ਗੇਆ ਏਹ।
ਓ, ਹੋ ਹਾਂ ਫੇਰ ਨੁਕਸਾਨ ਕਰੇਗਾ।
ਮੈਂ ਛੋੜ ਦਿੰਨੀ ਆ, ਇਨਾਂ ਨੂੰ ਕੱਲਾ, ਜਦੋਂ ਛੋੜ ਦਾਂ ਕੱਲਾ, ਤੇ ਇਨਾਂ ਤੂਫਾਨ ਚੁੱਕ ਕਣਗੇ ਕੋਈ ਹਸਾਬ ਨੀ, ਉਥਲ -ਪੁਥਲ ਘਰ ਸਾਰਾ ਕਰ ਦੇਣਗੇ।
ਫੇਰ ਬੱਚੇ ਕਿਨੂੰ ਕੇਹਣਗੇ? ਬੱ ਬੱਚੇ ਵੀ ਤਾਂ ਹੁੰਦੇ, ਕੀ ਕਰੀਏ ਬੱਚਿਆਂ ਨੂੰ? ਹਾਂ।
ਬੱਚੇ ਬੱਚੇ, ਬਸ
ਹਾਂ, ਵਧੀਆ ਹਾਂਜੀ -ਹਾਂਜੀ। ਠੀਕ ਐ- ਠੀਕ ਐ। ਔਰ?
ਕੈੰਦੇ
ਚਲੋ, ਘਰ ਪਰਿਵਾਰ ਕਦੀ ਆਓ, ਚੱਕਰ ਲਗਾਈਓ। ਹਾਂਜੀ, ਤੁਆਨੂੰ ਸਮਾਨ ਪਾਵਾਂ। ਵਟਸਐਪ ਤੇ, ਤੁਸੀਂ ਚੈੱਕ ਕਰ ਲੈਣਾ, ਜੋ ਚੀਜ਼ ਤੁਆਨੂੰ ਪਸੰਦ ਆਏ
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਮੈਂ, ਮੈਂ -ਮੈਂ। ਤੁਆਨੂੰ ਦੱਸ ਦਾਂਗੀ ਕਿ ਕੀ, ਮੰਗਾਣਾ ਓ ਤੇ, ਮੈਂ ਦੱਸ ਤਾ ਏ ਬਾਕੀ ਜੋ ਆਪਨੀ ਦਰਾਨੀ ਕੋਲੋਂ ਵੀ ਪੁੱ ਪੁੱਛਾਂਗੀ, ਮੰਮੀ ਕੋਲੋੰ ਵੀ ਪੁੱਛਾਂਗੀ, ਜੋ, ਜੋ ਉਨਾਂ ਨੇ ਮੰਗਾਣਾ ਹੈਗਾ। ਤੇ, ਮੈਂ ਤੁਆਨੂੰ ਦੱਸ ਦਾਂਗੀ ਕਲਰ ਵਗੈਰਾ ਸਬ ਦੱਸ ਦਾਂਗੀ, ਤੇ ਤੁਸੀ ਵੀ ਕਰ ਦੇਨਾ। ਹਾਂਜੀ -ਹਾਂਜੀ, ਠੀਕ ਐ -ਠੀਕ ਐ, ਜੀ ਸਸ ਸ੍ਰੀ ਕਾਲ ਜੀ।